ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਣਜੀ ਹੋਰ ਕੀ ਹਾਲ ਚਾਲ ਨੇ।
ਬਸ ਜੀ ਵਧੀਆਂ, ਹੋਰ ਤੁਸੀ ਸੁਣਾਓ ਠੀਕ ਹੋ।
ਹਾਂਜੀ ਠੀਕ ਆ, ਤੁਸੀ ਸੁਣਾਓ।
ਬਸ। ਬਸ ਕੁੱਛ ਨੀ ਹੁਣੇ ਨਾਸ਼ਤਾ ਦੇ ਕੇ ਆਈ ਆ ਬੱਚਿਆਂ ਨੂੰ, ਨਾਸ਼ਤਾ ਬੜੀ ਲੇਟ ਕਰਦੇ ਨੇਂ।
ਹਾਂ -ਹਾਂ ਲੇਟ ਹੋ ਗਿਆਂ ਅੱਜ ਤੇ, ਤੁਹਾਡਾ ਨਾਸ਼ਤਾ ਤੁਸੀ ਤੇ ਜਲਦੀ ਕਰ ਲੈਂਦੇਂ ਹੋ।
ਹਾਂ, ਨਹੀ ਹੋ ਗਿਆਂ ਅੱਧਾ ਪੋਨਾ ਘੰਟਾ ਹੋ ਗਿਆਂ ਓਝ ਵੈਸੇ। ਹੁਣ ਤੇ ਹੀ ਹਾਂ, ਨਹੀਂ ਅਸੀ ਤੇ ਕਰ ਲੈਦੇ ਹਾਂ ਨੋ ਵਜ਼ੇ। ਕਰ ਲੱਨੀ ਆ ਮੈਂ ਤੇ। ਇਹਨਾਂ ਨੇ ਜਾਣਾਂ ਹੁੰਦਾਂ ਨਾ ਕੰਮ ਤੇ, ਫ਼ਿਰ ਇਹਨਾਂ ਦੇ ਨਾਲ ਹੀ ਕਰ ਲੈਣੀ ਹਾ ਮੈਂ ਤੇ ਨੋ।
ਹਾਂ, ਉਹੀ ਮੈਂ ਕਿਹਾਂ ਤੁਸੀਂ ਤੇ ਜਲਦੀ ਕਰ ਲੈਂਦੇ ਹੋ।
ਨਹੀਂ- ਨਹੀਂ ਮੇਰਾ ਤੇ। ਮੇਰਾ ਤੇ ਟਾਇਮ ਪੱਕਾ ਏਂ ਫਿਕਸ ਏਂ ਮੈਂ ਤੇ ਇਹਨਾਂ ਦੇ ਨਾਲ ਹੀ ਕਰਨੀ ਆ ਲੰਚ, ਡਿਨਰ। ਬ੍ਰੇਫਾਸਟ।
ਮੇਰਾ ਤਾਂ ਫਿਕਸ ਹੈ ਟਾਈਮ ਹਾਂ।
ਚਲੋ ਜੀ ਵਧੀਆ, ਹਾਂ ਨਹੀਂ ਆਪ ਅਸੀਵਾ ਸਾਨੂੰ ਤੇ ਟਾਈਮ ਨਾਲ ਹੀ ਕਰ ਲੈਣਾ ਚਾਹੀਦਾ, ਬੱਚਿਆਂ ਦਾ ਤੇ ਚੱਲਦਾ ਹੀ ਰਹਿੰਦਾ ਉੱਪਰ ਨ
ਤੇ ਹੋਰ ਬੱਚਿਆਂ ਨੇ ਕਿਹੜੇ ਕੋਈ ਕੰਮ, ਉਹਨਾਂ ਨੇ ਤੇ ਬਸ ਆਰਾਮ ਕਰਦੇ ਪਏ ਨੇ, ਛੁੱਟੀਆਂ ਵੈਸੇ ਹੀ ਹੈਗੀਆਂ ਨੇ, ਸਾਨੂੰ ਤੇ ਉਮਰ ਦੇ ਹਿਸਾਬ ਨਾਲ ਆਪਣੀ ਡਾਇਟ, ਟਾਈਮ ਨਾਲ ਲੈ ਲੈਣੀ ਚਾਹੀਦੀ ਹੈ ਵੈਸੇ
ਹਾਂਜੀ -ਹਾਂਜੀ ਮੇਰਾ ਖੁਦ ਹੀ ਮੰਨਣਾ, ਬਿਲਕੁਲ ਜੀ ਬਿਲਕੁਲ
ਹਜ਼ਮ ਨੀ ਹੁੰਦੀ, ਅਗਰ ਬੇਟੈਮੀ ਚੀਜ਼ ਖਾਓ ਨਾ, ਫੇਰ ਹਜ਼ਮ ਨੀ ਹੁੰਦੀ। ਹਾਂ, ਹੋਰ ਤੁਸੀਂ, ਤੁਸੀਂ ਤੇ ਕਰ ਲਿਆ ਹੋਏਗਾ ਨਾਸ਼ਤਾ
ਹਾਂ। ਵੈਸੇ, ਮੇਰਾ ਵੀ ਲੇਟ ਹੋ ਜਾਂਦਾ ਵਾ, ਪਰ ਮੈਂ ਕਰ ਲੈਦੀ ਹਾਂ, ਗਿਆਰਾਂ ਵਜੇ, ਗਿਆਰਾਂ ਤੱਕ ਤੇ ਫੇਰ ਵੀ ਵੱਜ ਜਾਂਦਾ। ਹ
ਹਾਂ- ਹਾਂ ਜ ਕੰਮ ਕਰਨਾ ਹੁੰਦਾ ਸਾਰਾ। ਘਰ ਦਾ ਬੰਦਾ ਕਹਿੰਦਾ ਕੰਮ ਕਰਕੇ ਹੀ ਨਾਸ਼ਤਾ ਕਰਾ।
ਹਾਂ ਸਵੇਰ ਦਾ ਤੇ ਸਵੇਰ ਦਾ ਤੇ ਨਾਸ਼ਾ ਜ਼ਰੂਰ ਕਰਨੀ ਆ ਦੁਪਹਿਰੇ ਭਾਵੇਂ ਵਿੱਚ ਮਿਸ ਹੋ ਜਾਏ ਰਾਤੀ ਕਿਸੇ ਵੇਲੇ ਮਿਸ ਹੋ ਜਾਏ ਕੁੱਛ ਖਾ ਲੋ ਤੇ ਫਿਰ ਨੀ ਕਰਦੀ ਪਰ ਸਵੇਰ ਦਾ ਤੇ ਪੱਕਾ ਹੈ ਕਿ ਕਰਨਾ ਕਿ ਨਾ। ਕਰਨਾ ਹੀ ਕਰਨਾ ਸਾਰਾ ਦਿਨ ਐਨਰਜੀ ਬਣੀ ਰਹਿੰਦੀ ਹੈ ਨਾਲੇ ਥੋੜ੍ਹੀ
ਨਹੀਂ ਉਹ ਤੇ ਹੈ ਨਹੀਂ ਨਾਸ਼ਤਾ ਤੇ ਕਹਿੰਦੇ ਤੇ ਇਹ ਨਾਸ਼ਤਾ ਰਾਜਿਆਂ ਵਾਂਕਣ ਕਰਨਾ ਚਾਹੀਦਾ ਹੈ। ਤੇ ਡਿਨਰ ਗ਼ਰੀਬਾਂ ਵਾਕਨ ਕਰਨਾ ਚਾਹੀਦਾ। ਕਾਵਤ ਬਣੀ ਤੇ ਹੋਈ ਹੈ।
ਸਰੀਰ ਨਾ ਉਈ ਹੈ ਨਾ ਰਾਤੀ ਤੇ ਸੋਹਣਾ ਸਰੀਰ ਨੇ ਪਹਚਾਨਣਾ ਕਿਵੇਂ ਵ ਫੇਰ ਸਵੇਰੇ ਤੇ ਚਲੋ ਚਾਹੀਦਾ ਸਾਰਾ ਦਿਨ ਕੰਮ ਕਰਨਾ ਚਈਏ ਕਿੱਧਰ ਜਾਓ ਉੱਧਰ ਜਾ ਦੁਨੀਆਂ ਭਰ ਦੇ ਕੰਮ ਕਰਨੇ ਨੇ। ਸਰੀਰ ਚ ਕੁਛ ਗਿਆ ਹੋਏਗਾ ਤਾਂ ਹੀ ਕੰਮ ਹੁੰਦੇ ਨੇ।
ਸਹੀ ਕਹਿ ਰਹੇ ਹੋ ਸਵੇਰੇ ਨਾਸ਼ਤਾ ਅੱਛਾ ਕਰਨਾ ਚਾਹੀਦਾ ਵੇ। ਪੌਸ਼ਟਿਕ ਨਾਸ਼ਤਾ ਹੋਣਾ ਚਾਹੀਦਾ ਸਵੇਰੇ
ਮੈਂ ਨਾ ਤੁਹਾਡੇ ਨਾਲ ਹਾਂਜੀ ਤੇ ਮੈਂ ਨਾ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਕੰਮ ਸੀ ਮੈਨੂੰ ਤੁਹਾਡੇ ਨਾਲ ਜੇ ਇਹ ਮੈਂ ਨਾ ਕਮੇਟੀਆਂ ਬਾਈ ਦੀਆਂ ਨੇ ਪਾਣੀਆਂ ਨੇ ਮਤਲਬ ਅਗਲੇ ਮਹੀਨੇ ਤੋਂ ਨਵੀਂ ਸ਼ੁਰੂ ਕਰਾਂਗੀ ਪਾਈ ਦੀਆਂ ਸੀ ਪਹਿਲੇ ਹੁਣ ਉਹ ਮੇਰੀ ਇਹ ਮਹੀਨੇ ਖਤਮ ਹੋ ਜਾਣੀਆਂ ਨੇ ਤੇ ਮੈਂ ਅਗਲੇ ਮਹੀਨੇ ਤੋਂ ਨਾ ਨਵੀਂ ਸ਼ੁਰੂ ਕਰਨੀ ਹੈ ਕਮੇਟੀ ਮੈਨੂੰ ਨਾ ਦੋ ਮੈਂਬਰ ਘੱਟ ਤੇ ਪੈਂਦੇ ਪਏ ਨੇ ਤੇ ਮੈਂ ਕਿਹਾ ਤੁਹਾਨੂੰ ਪੁੱਛ ਕੇ ਵੇਖਾਂ। ਜੇ ਤੁਸੀਂ ਪਾਣੀ ਹੋਏ ਤੇ ਹਾਂ।
ਹਾ ਦੇਖਦੀ ਪਈਆਂ ਕੋਈ ਮੈਨੂੰ ਭਰੋਸੇ ਦੀ ਕਮੇਟੀ ਮਿਲ ਜਾਏ ਤੇ ਮੈਂ ਵੀ ਪਾ ਲਾ ਮੈਂ ਤੇ ਸਾਰੇ ਪਾਸੇ ਪੁੱਛਦੀ ਪਈ ਆ ਸਗੋਂ। ਮੈਂ ਆਪਣੀ ਦਰਾਨੀ ਨੂੰ ਵੀ ਕਿਹਾ ਮੈਂ ਕਿਹਾ ਤੂੰ ਜਿੱਥੇ ਪਾਈ ਦੀ ਉੱਥੋਂ ਪਤਾ ਕਰਕੇ ਦੱਸੀ। ਤੇ ਉਹਨਾਂ ਨੇ ਵੀ ਮਨਾ ਕਰਤਾ ਉਹ ਕਹਿੰਦੇ ਸਾਡੇ ਮੈਂਬਰ ਪੂਰੇ ਹੋ ਗਏ ਨੇ ਫੇਰ ਲੰਬੀ ਹੋ ਜਾਂਦੀ ਹੈ ਬੜੀ ਪਹਿਲੇ ਹੀ ਸਾਡੀ ਬੜੀ ਲੰਬੀ ਹੈਗੀ ਹੈ।
ਵਧੀਆ ਹੋ ਗਿਆ ਮੈਂ ਤੇ ਫੇਰ ਫੋਨ ਕਰਕੇ ਤੁਹਾਨੂੰ ਕਰ ਲਿਆ ਵਧੀਆ ਹੋ ਗਿਆ ਮੈਨੂੰ ਇੱਕ ਮੈਂਬਰ ਮੇਰਾ ਮਿਲ ਹੀ ਜਾਏਗਾ ਫੇਰ ਇਸਦਾ ਮਤਲਬ
ਹਾਂ- ਹਾਂ ਮੈਂ ਤੇ ਤੁਹਾਡੀ ਤੇ ਦੇਖੋ ਭਰੋਸੇ ਵਾਲੀ ਹੁੰਦੀ ਮੈਂ ਤੇ ਤੁਹਾਡੇ ਕੋਲ ਅੱਖਾਂ ਬੰਦ ਕਰਕੇ ਵੀ ਪਾਲਾਂਗੀ ਫੇਰ ਬੰਦਾ ਐਵੇਂ ਨਵੇਂ ਬੰਦੇ ਕੋਲ ਪਾਨੀ ਵੀ ਨੀ ਚਾਈਦੀ। ਫੇਰ ਭਰੋਸਾ ਹੁੰਦਾ ਨੀ ਆੱਜ-ਕਾੱਲ ਪੈਸੇ ਪੈਸੇ ਦਾ ਮਾਮਲਾ ਹੋਏ ਨਾ ਤੇ ਭਰੋਸੇ ਦੀ ਜਗ੍ਹਾ ਤੇ ਈ ਕੰਮ ਕਰਨਾ ਚਾਈਦੈ। ਉਵੇਂ ਕੰਮ ਨੀ ਕਰਨਾ ਚਾਈਦਾ। ਜੀ ਮੇਨੰ ਤੇ ਮੈਂ ਦੇਖ ਰਈ ਸੀ ਕੋਈ ਭਰੋਸੇ ਦਾ ਮਿਲ ਜਾਏ ਮੈਨੂੰ ਬੁੰਦਾ ਤੇ ਮੈਂ ਪਾ ਲਾਂ।
ਚਲੋ ਮੈਂ ਨਾ ਏ ਦੋ ਪਾਈ ਦੀਆਂ ਜੇ ਦੇਖੋ ਏੱਕ ਤੇ ਦੋ ਹਜ਼ਾਰ ਦੀ ਐ ਮੈਂ ਪਾਈ ਛੋਟੀ ਹੋਈ ਏ, ਦਸ-ਦਸ ਮਿੰਨ੍ਹੇ ਵਾਲੀ ਪਾਈ ਦੀਆਂ ਨੇ। ਏੱਕ ਦੋ ਹਜਾਰ ਵਾਲੀ ਏ ਤੇ ਏੱਕ ਪੰਜ ਹਜਾਰ ਵਾਲੀ ਏ।
ਕੋਈ ਗੱਲ ਨੀ ਮੈਂ ਦੋਨੋ ਪਾ ਲਾਂਗੀ। ਤੁਸੀ ਜਿਵੇਂ ਜੇ ਤੁਆ ਨੂੰ ਜਰੂਰਤ ਹੈਗੀ ਏ ਤੇ ਮੈਂ ਦੋਨੋ ਪਾਵਾਂਗੀ। ਐਸੀ ਏ ਤੇ ਕੋਈ ਗੱਲ ਨੀ ਐ। ਮੈਂ ਤੇ ਢੂੰਡ ਰਈ ਆਂ ਸਗੋਂ ਮੈਂ ਵੀ ਕੋਈ ਕਮੇਟੀ ਪਾਲਾਂ ਕਿੱਧਰੇ। ਮੈਂ ਤੇ ਮੇ ਮਿਲ ਨੀ ਰਿਆ ਮੈਨੂੰ ਕੋਈ ਬੰਦਾ ਭਰੋਸੇ ਦਾ।
ਦਰਸਲ ਗੱਲ ਐ ਵੀ ਮੈਂਬਰ ਤੇ ਮੇਰੇ ਪੂਰੇ ਸੀ। ਓ ਜੜੇ ਵਿੱਚ ਦੋ ਵਂ ਦੇ ਨਾ ਦੋ ਬੰਦਿਆਂ ਨੇ ਮੇਰੀ ਕਮੇਟੀ ਨਾ ਪਿਛਲੀ ਵਾਰੀ ਬੜੀ ਖ਼ਰਾਬ ਕਰ ਦਿੱਤੀ। ਮੈਂ ਓਨਾਂ ਤੋਂ ਬੜੀ ਪਰਸ਼ਾਨ ਹੋ ਗਈ ਤੇ ਮੈਂ ਕਿਆ ਹੁਨ ਮੈਂ ਮੈਂ ਵੀ ਨੀ ਪਾਨੀ ਏਨਾਂ ਦੀ।
ਐਵੇਂ ਤੇ ਬੰਦੇ ਨੀ ਰੱਖਨੇ ਚਾਈਦੇ। ਸਈ ਕੈ ਰਏ ਓ ਬੜਾ ਮਨ ਖਰਾਬ ਹੁੰਦੈ ਦੇਖੋ ਕੋਈ ਮਿਹਨਤ ਦਾ ਪੈਸਾ ਆਪਣਾ ਜਮਾਂ ਕਰ ਰਿਆ ਏ ਤੇ ਓਨੂੰ ਟੈਮ ਨਾਲ ਮਿਲ ਜਾਨਾ ਚਾਈਦੈ ਨਾ। ਫ ਫੈਦਾ ਤੇ ਤਾਂ ਈ ਏ ਨਾ ਬੰਦਾ ਕਮੇਟੀ ਕਿਸ ਪਿੱਛੇ ਪਾਂਦੈ। ਬੰਦਾ ਐੱਸ ਪਿੱਛੇ ਈ ਪਾਂਦੈ ਨਾ ਬਈ ਸਾਨੂੰ ਜਦੋਂ ਜਰੂਰਤ ਹੋਏ ਤੇ ਸਾਨੂੰ ਕੱਠਾ ਪੈਸਾ ਮਿਲ ਜਾਏ ਤੇ ਫੇਰ ਹੋਰ ਕਿਸ ਪਿੱਛੇ ਅਸੀਂ ਆਪਣਾ ਪੇਟ ਕੱਟ-ਕੱਟ ਕੇ ਅਸੀ ਪੈਸਾ ਜਮਾ ਕਰਾਂਨੇ ਆਂ ਕਿਸੀ ਕੋ ਲ ਇਸੇ ਵਾਸਤੇ ਕਰਾਨੇਂ ਆਂ ਨਾ ਵੀ ਸਾਨੂੰ ਜਦੋਂ ਲੋੜ ਪਏ ਤੇ ਸਾਨੂੰ ਕੱਠਾ ਪੈਸਾ ਇਕਦਮ ਮਿਲ ਜਾਏ। ਤੇ ਓ ਓਂਝ ਜੇ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਅਸੀ ਪੈਸਾ ਨਈ ਜੋੜ ਪਾਂਦੇ। ਐਵੇਂ ਹੋ ਜਾਂਦੈ ਫੇਰ ਕੀ ਹੁੰਦੈ ਕਿ ਮੈਨੂੰ ਸਾਨੂੰ ਹੁੰਦਾ ਈ ਏ ਕਿ ਹੁਨ ਐ ਅਸੀ ਕੱਢਨੇ ਈ ਕੱਢਨੇ ਐ। ਜਿਸਰ੍ਹਾਂ ਮਰਜੀ ਕੱਢੀਏ, ਮਿੰਨ੍ਹੇ ਦੇ ਕੱਢਣੇ ਈ ਕੱਢਣੇ ਨੇ, ਉਵੇਂ ਅਸੀ ਜਿੰਨੀ ਮਰਜੀ ਕੋਸ਼ਿਸ਼ ਕਰ ਲਈਏ
ਓਨੇ ਵੀ ਪਤੈ ਕੀ ਕੀਤਾ ਸਾਨੂੰ ਮੈਂ ਦੱਸਾਂ ਓਨੇ ਕੀਤਾ ਕੀ, ਮੇਰੇ ਨਾਲ। ਮੈਂ ਦੇਖੋ ਕਮੇਟੀ ਪਾਈ ਦੀ ਏ ਮੈਂ ਜੜੀ ਦੋ ਹਜਾਰ ਵਾਲੀ ਪਾਈ ਦੀ ਏ ਨਾ ਓ ਤੇ ਮੈਂ ਹਰ ਮਿੰਨ੍ਹੇ 'ਚ ਮੈਂ ਸੱਭ ਦਾ ਨਾਮ ਲਿਖਿਆ ਦਾ ਵੀ ਕਿ ਫਲਾਨੇ ਨੂੰ ਐ ਮਿੰਨ੍ਹੇ ਦੇਨੀ ਏ, ਫਲਾਨੇ ਨੂੰ। ਸਾਰੇ ਮੈਂਬਰਾਂ ਨੂੰ ਬਠਾ ਕੇ ਮੈਂ ਸੱਭ ਦੇ ਨਾਮ ਲਿੱਖੇ ਹੋਏ ਸੀ ਕਿ ਮੈਂ ਓ ਮਿੰਨ੍ਹੇ 'ਚ ਤਾਨੂੰ ਮੈ ਦਾਂਗੀ ਐ ਮਿੰਨ੍ਹੇ। ਸਾਰਿਆਂ ਦੇ ਸਾਹਮਣੇ ਬਠਾ ਕੇ, ਪੈਲੇ ਮੈਂ ਏੱਕ ਮੀਟਿੰਗ ਕਰਨੀ ਆਂ ਸਾਰੇ ਮੈਂਬਰ ਨੂੰ ਬਲਾ ਲੇਨੀਂ ਆਂ। ਫੇਰ ਓਨਾ ਨੂੰ ਤੇ ਨਾਮ ਲਿੱਖ ਦੇਨੀ ਆਂ ਵੀ ਕਿੰਨੂੰ ਜੜੇ ਮਿੰਨ੍ਹੇ ਜਿਦੀ ਉਨੰ ਲੋੜ ਏ ਮੈਂ ਓਨੂੰ ਓਲੇ ਮਿੰਨ੍ਹੇ ਕਮੇਟੀ ਦੇ ਦਵਾਂ। ਤੇ ਫੇਰ, ਹਾਂ। ਤੇ ਫੇਰ ਵੱਡੀ ਜੜੀ ਕਮੇਟੀ ਏ, ਓ ਮੈਂ ਪਾਈ ਦੀ ਏ ਪਰਚੀਆਂ ਨਾਲ ਬਈ ਜਿਦੀ ਪਰਚੀ ਨਿਕਲੇਗੀ, ਓਨੂੰ ਮਿਲੇਗੀ।
ਹਾਂ ਠੀਕ ਏ, ਐ ਵੀ ਤਰੀਕਾ ਠੀਕ ਏ।
ਬੜੀ ਸੋਨੀ ਕਮੇਟੀ ਚੱਲਦੀ ਪੀ ਸੀ, ਓਨੇ ਪਤੈ ਕੀ ਕੀਤਾ, ਮਾਰਚ ਇੱਚ ਓਦਾ ਨਾਮ ਲਿਖਿਆ ਦੈ ਅਪ੍ਰੈਲ 'ਚ ਲਿਖਿਆ ਦਾ ਸੀ ਤੇ ਮਾਰਚ ਇੱਚ ਈ ਆ ਮੇਨੂੰ ਫੋਨ ਤੇ ਫੋਨ ਪੈਨਜੀ, ਮੇਨੂੰ ਕਮੇਟੀ ਐਈ ਮਿੰਨ੍ਹੇ ਚਾਈਦੀ ਐ ਮੇਨੂੰ ਤੇ ਬੜੀ ਜਰੂਰੀ ਚਾਈਦੀ ਏ, ਮੈਂ ਦੇਨੀ ਏ ਕਿਸੇ ਨੂੰ ਫੇ ਓ ਗੱਲ ਤੇ ਪੈਨਜੀ ਤੁਆਡੀ ਠੀਕ ਏ। ਮੈਂ ਸਾਰਿਆਂ ਦੇ ਨਾਮ ਲਿੱਖੇ ਹੋਏ ਨੇ, ਸਭ ਨੂੰ ਦੇ ਰਈ ਆਂ ਓਸੀ ਮੈਂ ਕਿਵੇਂ ਕਰ ਸਕਦੀ ਆਂ, ਮੈਂ ਕਿਆ ਐ ਤੇ ਐ ਹੋ ਸਕਦਾ ਐ। ਜੇੜੀ ਤੁਸੀਂ ਮਾਰਚ ਦੇ ਮੀਨੇ 'ਚ ਕਿਸੇ ਦੀ ਜੀਦੀ ਨਾਮ ਲਿਖਿਆ ਦਾ ਵੇ। ਜੇ ਓ ਤਾਨੂੰ ਆਪਣੀ ਕਮੇਟੀ ਦੇ ਦਿੰਦੀ ਏ- ਤੁਆਡੇ ਬਦਲੇ ਤਾਂ ਗੱਲ ਬਣ ਸਕਦੀ। ਹਾਂ
ਸਟੈਂਡਿੰਗ ਹੋ ਜਾਏ ਦੋ ਮੈਂਬਰਸ ਦੀ ਤੇ ਤਾਂ ਅਦਲਾ- ਬਦਲੀ ਹੋ ਜਾਂਦੀ ਏ, ਤੇ ਤੁਸੀਂ ਹੁਣ ਐਵੇਂ ਥੋਰੀ ਕਰ ਸਕਦੇ ਓ, ਇੱਕ ਦੀ ਰੋਕ ਕੇ ਦੂਸਰੇ ਨੂੰ ਥੋੜ੍ਹੀ
ਫੇਰ ਓਈ ਫੇਰ ਫੇਰ ਤੁਸੀਂ ਮੰਨੋਗੇ ਨੀ ਭੈਣ ਜੀ, ਮੈਂ ਕਿਆ ਚਲੋ ਕਿਸੇ ਨੂੰ ਦੇਖੋ ਲੋੜ ਕਿਸੇ ਨੂੰ ਐ ਬੜੀ ਜਾਦਾ ਤੇ ਚਲੋ ਮੈਂ ਕੈਣੀ ਚਲੋ ਮੈਂ ਥੋੜ੍ਹੀ ਗੱਲ ਵਿੱਚ ਕਰਾ ਦਿੰਦੀ ਆਂ ਤਾਡੀ ਮੈਂ ਓ ਮਾਰਚ ਵਾਲੇ ਬੰਦੇ ਦੀ ਮੈਂ ਗੱਲ ਕਰਾਈ ਏਨਾਂ ਨਾਲ ਫੋਨ ਤੇ ਸਪੀਕ ਕਰ‌ ਓਨ ਕਰ ਕੇ। ਮੈਂ ਕਿਆ ਭੈਣਜੀ ਐਵੇਂ -ਐਵੇਂ ਗੱਲ ਏ ਕੀ ਏਨਾਂ ਨੂੰ ਲੋੜ ਏ, ਕੀ ਜੇ ਤੁਸੀਂ ਆਪਣੀ ਕਮੇਟੀ ਏਨਾਂ ਨੂੰ ਦੇ ਦਵੋ। ਤੇ ਮੇਰਾ ਵੀ ਏਨਾਂ ਦਾ ਵੀ ਕੰਮ ਓ ਜੇਗਾ, ਜੇ ਤਾਨੂੰ ਲੋੜ ਨੀ ਏ ਤਾਂ ਤੁਸੀਂ ਏਨਾਂ ਨੂੰ ਆਪਣੀ ਦੇ ਦੋ। ਅਗਲੇ ਮੀਨੇ ਏਨਾਂ ਦੀ ਨਿਕਲਣੀ ਏ ਤੁਸੀਂ ਲੱੱਲ ਣਾ।
ਤੁਸੀਂ ਲੈ ਲੈਣਾ, ਠੀਕ ਕੈ ਰੇ ਓ ਤੁਸੀਂ ਬਿਲਕੁਲ।
ਤੇ ਫੇਰ ਓ ਓਵੀ ਨਾ ਮੰਨੇ, ਕੈਂਦੀ ਭੈਣ ਜੀ ਮੈਂ ਤੇ ਕਿਸੇ ਨੂੰ ਵਾਦਾ ਕੀਤਾ ਹੋਇਆ ਵੇ ਮੈਂ ਤੇ ਜੇੜਾ ਮੀਨਾ ਲਖਵਾ ਗੀ ਸੀ। ਓਈ ਮੀਨੇ ਦੇ ਸਾਬ ਨਾਲ ਮੈਂ ਓਨੂੰ ਅੱਗੇ ਵਾਦਾ ਕੀਤਾ ਗਿਆ, ਕੀ ਮੈਂ ਤਾਨੂੰ ਐ ਫਲਾਣੀ -ਫਲਾਣੀ ਡੇਟ ਨੂੰ ਮੈਂ ਤਾਨੂੰ ਕਮੇ ਪੋਂਚਾਦਾਂਗੀ।
ਹਾਂ ਓਈ ਹੁੰਦਾ ਨਾ ਸਭ ਨੂੰ
ਹਾਂ।
ਆਪਣੀ- ਆਪਣੀ ਪਲੈਨਿੰਗ ਕੀਤੀ ਹੁੰਦੀ ਏ। ਦੇਖੋ ਹਰ ਇੱਕ ਬੰਦੇ ਦੇ ਮਨ 'ਚ ਕੋਈ ਨਾ ਕੋਈ ਪਲੈਨਿੰਗ ਹੁੰਦੀ ਏ। ਵੀ ਮੈਨੂੰ ਐਸਰ੍ਹਾਂ ਮਿਲ ਜੇਗੀ ਤੇ ਮੈਂ ਕੰਮ ਕਰ ਲਾਂਗਾ। ਹਰ ਏਕ ਬੰਦੇ ਦੀ ਮਜਬੂਰੀ ਹੁੰਦੀ। ਹੁਣ ਕੋਈ ਦੇ ਥੋੜੀ ਐਵੇਂ ਥੋੜ੍ਹੀ ਦੇ ਦੇਗਾ ਕੋਈ, ਕਿਸੇ ਨੂੰ।
ਬਸ ਐ ਓਈ ਗੱਲ ਹੋਈ, ਤੇ ਫੇਰ ਮੈਂ ਓ ਤੇ ਮੈਂ ਰੋਣ ਬੈ ਗੀ ਮੇਰੇ ਸਰਾਣੇ। ਕੈਂਦੀ ਮੈਂ ਹੁਣ ਮੈਂ ਕੀ ਕਰਾਂ ਮਿਨ- ਤੇ ਬੜੀ ਲੋੜ ਏ, ਮੈਂ ਤੇ ਮੇਰਾ ਤਾਂ ਕੰਮ ਖ਼ਰਾਬ ਹੋਜੇਗਾ। ਮੇਰਾ ਯੇ ਹੋਜੇਗਾ ਮੈਂ ਵੀ ਬੜੀ ਪਰਸ਼ਾਨ। ਮੈਂ ਕਿਆ ਹੁਣ ਮੈਂ ਕੀ ਕਰ ਸਕਨੀ ਆਂ, ਏਦੇ 'ਚ ਚੱਕਰਾਂ 'ਚ ਪੈ ਗੀ ਮੈਂ ਵੀ। ਮੈਂ ਕਿਆ ਹੁਣ ਪਾਈ ਤੇ ਹੋਈ ਹੁਣ ਕੁਛ- ਤੇ ਕਰਨਾ ਈ ਪਏਗਾ, ਫੇਰ ਮੈਂ ਆਪਣੇ ਹਸਬੈਂਡ ਨਾਲ ਗੱਲ ਕੀਤੀ। ਮੈਂ ਕਿਆ ਐਵੇਂ ਐਵੇਂ ਏਨੂੰ- ਬੜੀ ਜ਼ਰੂਰਤ ਹੈਗੀ ਏ, ਵੀ ਤੁਸੀਂ ਜੇ ਵੀਅ ਹ਼ਜ਼ਾਰ ਤੁਸੀਂ ਆਪਣੇ ਕੰਮ 'ਚੋਂ ਕੱਢ ਦੋਗੇ। ਤੇ ਮੈਂ ਅਗਲੇ ਮੀਨੇ ਤਾਨੂੰ ਵਾਪਸ ਕਰ ਦਾਂਗੀ। ਐ ਤੇ ਸ਼ੁਕਰ ਕਰੋ- ਤੇਂ ਮੇਰੇ ਹਸਬੈਂਡ ਕੋਲ ਚਲੋ ਕੈਂਦੇ ਚਲੋ ਤੇਰਾ ਕੰਮ ਖ਼ਰਾਬ ਨਾ ਓਏ। ਚੱਲ ਤੇਰੀ ਵੀ ਗੱਲ ਬਣੀ ਰ‌ਏਗੀ। ਤੇ ਚੱਲ ਮੈਂ- ਹਜੇ ਹੈਗੇ ਨੇ ਤੇ ਤੈਨੂੰ ਮੈਂ ਦੇ ਦੇਣਾ, ਅਗਲੇ ਮੀਨੇ ਤੂੰ ਮਿਨੂੰ ਦੇ ਦੀਂ ਫੇਰ ਏਦੀ। ਕਮੇਟੀ ਜੜੀ ਆਏਗੀ, ਤੇ ਐਵੇਂ ਕਰਕੇ ਮੈਂ ਗੱਲ ਸੰਭਾਲੀ‌
ਐ ਬੜਾ ਕੰਮ ਖ਼ਰਾਬ ਹੋ ਜਾਂਦਾ, ਐਸਰ੍ਹਾਂ ਬੰਦਾ ਰਿਸਕ ਹੋ ਜਾਂਦਾ ਨਾ ਫੇਰ। ਹੁਣ ਤੁਸੀਂ ਤੇ ਕੱਢ ਦਿੱਤੇ ਆਪਣੇ ਪੈਸੇ। ਆ ਤੁਸੀਂ ਤੇ ਵਿਸ਼ਵਾਸ- ਕਰ ਲਿਆ। ਅਗਲੋਂ ਅੱਗੋਂ ਓ ਧੋਖਾ ਕਰ ਜਾਂਦੀ ਤੇ ਤੁਸੀਂ ਕੀ ਕਰਦੇ। ਓਨੂੰ ਤੇ ਮਿਲ ਗਏ ਪੈਸੇ। ਓ ਨਾ ਭਰਦੀ ਅੱਗੋਂ ਕਮੇਟੀ ਤੇ ਫੇਰ- ਤੋ ਤਾਡੇ ਤੇ ਖ਼ਤਮ ਓ ਗਏ ਨਾ ਫੇਰ।
ਪਰਸ਼ਾਨ ਮੈਂ ਕਿਆ ਤੇ ਬੜੀ ਗੱਲ ਖਰਾਬ ਹੋ ਗਈ ਏ, ਤੇ ਹੁਣ ਮੈਂ ਕਿਆ ਹੁਣ ਮੈਂ ਓਦੀ ਕਮੇਟੀ ਨੀ ਪਾਣੀ। ਐਵੇਂ ਜੇ ਬੰਦਾ ਪਰਸ਼ਾਨ ਕਰੇ ਤੇ ਫੇਰ ਮੈਂ ਕਿਆ ਮੈਂ- ਤਾਂ ਦੋ ਨੰਬਰ ਮੇਰੇ ਘੱਟ ਹੋ ਗੇ ਨੇ। ਇੱਕ ਇੱਕ ਜਾਣੀ ਹੋਰ ਸੀ, ਓਦੀ ਫੇਰ ਕਿਸੇ ਵੇਲੇ ਦੱਸਾਂਗੀ। ਤਾਨੂੰ ਕਾਣੀ- ਤੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਪੁੱਛਣੀ ਆ ਤੁਸੀਂ ਮੈਨੂੰ ਉਮੀਦ ਸੀ ਕਿ ਤੁਸੀਂ ਪਾਾਲੋਗੇ
ਹਾਂ-ਹਾਂ ਮੇ ਤੇ ਪਾ ਲੈਣਾ ਤੁਸੀਂ ਦੋਨੋ ਪਾ ਲੈਣਾ ਤੁਸੀਂ ਬੇਸ਼ੱਕ
ਹਾਂ ਤੇ ਤੁਸੀਂ ਫਿਰ ਐਵੇਂ ਕਰੋ ਤੁਸੀਂ ਫੇਰ ਅਪਣਾ ਤੁਹਾਡਾ ਫੇਰ ਮੈਂ ਨਾਮ ਲਿਖ ਲਵਾਂ ਨਾ ਅਗਲੇ ਮਹੀਨੇ ਤੋਂ ਮੈਂ ਪਾਣੀ ਏ
ਹਾਂ-ਹਾਂ ਤੁਸੀਂ ਨਾਮ ਲਿਖ ਲਓ ਸਾਡਾ
ਤੇ ਚਲੋ ਫੇਰ ਮੈਂ ਤੁਹਾਡਾ ਨਾਮ ਲਿਖ ਲੈਣੀਦੀ ਆਾਂ ਦੋਨੋ ਕਮੇਟੀਆਂ ਚ ਲਿਖ ਲੈਂਦੀ ਆ ਤੇ ਤੁਸੀ ਫੇਰ ਦੇਖੋ ਹ ਅਗਲੇ ਮਹੀਨੇ ਦੀ ਪੰਦਰਾਂ ਤਰੀਕ ਨੂੰ ਨਾ ਮੈਂ ਮੀਟਿੰਗ ਕਰਾਂਗੀ ਸਾਰੇ ਮੈਂਬਰਾਂ ਦੀ ਫੇਰ ਉਹੀ ਤੁਸੀਂ ਤੁਹਾਨੂ ਮੇ ਦੱਸਿਆ ਜਿਵੇਂ ਹਿਸਾਬ ਨਾਲ ਚੱਲਦੀ ਪਈ ਆ ਤੁਸੀਂ ਆਪਣੇ ਮੀਨੇ ਦਾ ਦੱਸ ਦੇਨਾ ਕਿਹੜੇ ਮੀਨੇ ਤੁਸੀਂ ਚਾਈ ਦੀ ਏ
ਮੈਨੂੰ ਵੀ ਹੁਣ ਜ਼ਰੂਰਤ ਪੈਣੀ ਏ ਅੱਗ ਇਹ ਮੈਨੂੰ ਹੁਣ ਅਗਲੇ ਮਹੀਨੇ ਚ ਦੋ ਤਿੰਨ ਮਹੀਨੇ ਬਾਅਦ ਜ਼ਰੂਰਤ ਪੈਣੀ ਏ ਪੈਸੇ ਇਕੱਠੀ ਤੇ ਫੇਰ ਮੈਂ ਤੁਹਾਨੂੰ ਦੱਸਾਂਗੀ ਡਿਸਕਸ ਕਰਕੇ ਨਾ ਆਪਣੇ ਹਸਬੈਂਡ ਨਾਲ ਤੇ ਮੈਂ ਤੁਹਾਨੂੰ ਦਸਦਾਂਗੀ ਮੈਨੂੰ ਇਸ ਮਹੀਨੇ ਦੀ ਚਾਹੀਦੀ ਹੈ ਤੇ ਫਿਰ ਤੁਸੀਂ ਮੇਰੀ ਉਹੀ ਵਾਲੀ ਦੇ ਦੇ ਨਾ ਮੈਨੂੰ ਤੇ ਮੈਂ ਤੇ ਆਪ ਭਰੋਸੇ ਦਾ ਬੰਦਾ ਲੱਭ ਵੀ ਸੀ ਆ ਤੇ ਤੁਸੀਂ ਬਹੁਤ ਵਧੀਆ ਕੀਤਾ ਆਪੇ ਹੀ ਫੋਨ ਕਰ ਲਿਆ ਮੈਨੂੰ ਪੁੱਛ ਲਿਆ
ਚਲੋ-ਚਲੋ ਚਲੋ ਠੀਕ ਹੈ ਫੇਰ, ਹੈਂ ਭੈਣਜੀ ਫੇਰ ਕਰਨੀ ਆ ਮੈਂ ਕਾਲ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ ਹਾਂਜੀ ਚਲੋ ਠੀਕ ਏ